ਉਹ ਸਤਿ ਸ਼੍ਰੀ ਅਕਾਲ ਜੀ, ਹੋਰ ਕਿਵੇਂ ਤੁਸੀਂ?
ਵਧੀਆ ਜੀ ਵਧੀਆ।
ਅੱਛਾ ਜੀ ਚਲੋ ਵਧੀਆ, ਹੋਰ ਘਰ ਪਰਿਵਾਰ ਸਾਰੇ ਠੀਕ ਜੀ
ਹਾਂਜੀ ਵਧੀਆ।
ਅੱਛਾ ਜੀ, ਚਲੋ ਵਧੀਆ ਗੱਲ ਹੈ ਹੋਰ ਕੀ ਕਰ ਰਹੇ
ਹਾਂਜੀ ਕੁਛ ਨੀ, ਬਸ ਫ੍ਰੀ ਸੀ
ਅੱਛਾ ਜੀ ਅੱਛਾ, ਚਲੋ ਵਧੀਆ।
ਹਾਂਜੀ
ਚਲੋ ਅੱਜ ਆਪਾਂ ਗੱਲ ਕਰਨਗੇ, ਡਿਪਰੈਸ਼ਨ ਦੇ ਬਾਰੇ ਦੇਖੋ
ਹਾਂਜੀ।
ਜਿਹੜੀ ਕਿ ਮਾਨਸਿਕ ਬਿਮਾਰੀ ਹੈ,
ਹਾਂਜੀ-
ਇਹਦੇ ਨਾਲ ਸਿਰਫ਼ ਆਪਣਾ ਮੂਡ ਨਹੀਂ ਖ਼ਰਾਬ ਹੁੰਦਾ, ਇਹਦੇ ਨਾਲ ਇਨਸਾਨ ਦੀ ਸੋਚ, 'ਚ ਮਹਿਸੂਸ ਕਰਨ ਦੇ ਤਰੀਕੇ ਤੇ ਇੱਕ ਜਿਹੜੇ ਕੰਮ ਕਰਨ ਦਾ ਤਰੀਕਾ ਹੈ ਉਹ ਚੰਗੀ ਤਰ੍ਹਾਂ ਪ੍ਰਭਾਵਿਤ ਹੋ ਜਾਂਦਾ ਹੈ।
ਹਾਂਜੀ
ਦੇਖੋ ਡਿਪਰੈਸ਼ਨ ਐ ਜਿਹੜਾ, ਅੱਜ-ਕੱਲ੍ਹ ਲੋਕਾਂ ਦੇ ਵਿੱਚ ਇੱਕ ਆਮ ਬਿਮਾਰੀ ਬਣ ਗੀ ਆ‌।
ਹਾਂਜੀ।
ਤੁਸੀਂ ਲਾ ਲਓ ਕਿ ਛੋਟੇ ਬੱਚੇ ਤੋਂ ਲੈ ਕੇ ਵੱਡੇ ਤੱਕ, ਇਕ ਵੀ ਡ ਜਿਹੜਾ ਉਹ ਹੋਇਆ ਗਾ।
ਹਾਂਜੀ।
ਕਿਉਂਕਿ ਇਹਦੇ ਲੱਛਣ ਨੇ ਜਿਹੜੇ ਆਪਾਂ ਕਹਿ ਸਕਦੇ ਹਾਂ ਕਿ ਦੋ ਹਫ਼ਤਿਆਂ ਦੇ ਵਿੱਚ ਵਿੱਚ ਦਿਖਾਈ ਦੇਣ ਲੱਗ ਜਾਂਦੇ ਨੇ
ਹਾਂਜੀ-
ਕਿਉਂਕਿ ਜਿਹੜਾ ਮਨੁੱਖ ਹੁੰਦਾ ਉਹ ਹਰ ਵੇਲੇ ਉਦਾਸ ਰਹਿੰਦਾ, ਖਾਲੀਪਣ ਮਹਿਸੂਸ ਕਰਦਾ, ਜਿਵੇਂ ਕਹਿ ਦਿੰਨੇ ਆ ਕਿ ਉਹ ਕ ਇਕੱਲਾ ਰਹਿੰਦਾ। ਤੇ ਪਾਰ ਬਾਰ ਉਹਦਾ ਰੋਣ ਨੂੰ ਮਨ ਕਰਦਾ ਹੈ ਤੇ ਉਹਦੇ ਮਨ ਦੇ ਵਿੱਚ ਬਹੁਤ ਸਾਰੇ ਬੁਰੇ ਖਿਆਲ ਨੇ ਜਿਹੜੇ ਉਹ ਆਉਂਦੇ ਨੇ ਗੇ-
ਹਾਂਜੀ, ਬਿਲਕੁੱਲ।
ਤੇ ਇਹਦੇ ਨਾਲ ਨਾਲ ਕਿ ਜਦੋਂ ਉਹ ਆਪਣੇ ਕੰਮ ਕਰਦਾ ਤਾਂ ਉਹਨੂੰ ਬਹੁਤ ਜ਼ਿਆਦਾ ਚਿੜਚੜਾਪਣ ਹੁੰਦਾ।
ਹਾਂਜੀ।
ਕਿਉਂਕਿ ਉਹਨੂੰ ਇਹ ਲੱਗਦਾ ਹੁੰਦਾ ਵੀ, ਮੈਂ ਇਹ ਕੰਮ ਨਾ ਕਰਾਂ
ਹਾਂਜੀ।
ਜਦੋਂ ਕਿ ਉਹ ਆਪਣੇ ਆਲੇ-ਦੁਆਲੇ ਦੇ ਵਿੱਚ ਲੋਕ ਕਾਂ ਦੇ ਵਿੱਚ ਬਿਚਰਦਾ ਐ ਤਾਂ ਉਹਨੂੰ ਵਧੀਆ ਨੀ ਲੱਗਦਾ।
ਹਾਂਜੀ।
ਕਿਉਂਕਿ ਜਿਹੜਾ ਉਹਦਾ ਸਰੀਰ ਹੈ ਉਹ ਵੀ ਹਰ ਵੇਲੇ ਜਿਵੇਂ ਆਪਾਂ ਕਹਿੰਦੇ ਵੀ ਥੱਕਿਆ ਹੋਇਆ ਮਹਿਸੂਸ ਕਰਦਾ
ਹਾਂਜੀ।
ਜੇ ਆਪਾਂ ਕੋਈ ਵੀ ਕੰਮ ਨੀ ਕਰਦੇ ਨਾ, ਤਾਂ ਵੀ ਆਪਾਂ ਨੂੰ ਇਹ ਲੱਗਦਾ ਵੀ ਆਪਾਂ ਥੱਕੇ ਹੋਏ ਆ ਗੇ।
ਹਾਂਜੀ।
ਇਹਨੂੰ ਆਪਾਂ ਜਿੱਦਾਂ ਕਿ ਡਾਕਟਰੀ ਭਾਸ਼ਾ ਦੇ ਵਿੱਚ ਕਹਿੰਨੇ ਹੁੰਨੇ ਆ ਗੇ ਡਿਪਰੈਸਿਵ ਡਿਸਓਡਰ। ਕਹਿੰਨੇ ਹੁੰਨੇ ਆ ਗੇ।
ਹਾਂਜੀ।
ਦੇਖੋ ਤੁਸੀਂ ਇਹਦੇ ਲਈ ਅੱਜ ਕੱਲ ਨੇ ਜਿਹੜੇ ਅਲੱਗ ਅਲੱਗ ਹੋਸਪਿਟਲ ਹੋਟਲ ਨੇ ਉਹ ਖੁੱਲ ਰਹੇ ਨੇ ਹੈਗੇ।
ਹਾਂਜੀ ਬਿਲਕੁੱਲ ਮੈਮ ਬਿਲਕੁੱਲ।
ਕਿਉਂਕਿ ਬਹੁਤ ਸਾਰੇ ਡਾਕਟਰਸ ਨੇ ਆਪਣੇ ਨੇੜੇ ਨੇੜੇ ਜਿੱਥੇ ਲੋਕ ਲੋਕ ਦਵਾਈਆਂ ਲੈ ਕੇ ਆਉਂਦੇ ਨੇ ਹਨਾ, ਇਹਦੇ ਨਾਲ ਕੀ ਹੁੰਦਾ ਹੈਗਾ ਜਿਹੜੀ ਆਪਣੀ ਨੀਂਦ ਹੈ ਉਹ ਬਹੁਤ ਘੱਟ ਜਾਂਦੀ ਹੈ ਜਾਂ ਫਿਰ- ਆਪਾਂ ਨੂੰ ਜਮਾ ਵੀ ਨੀਂਦ ਨੀ ਆਉਂਦੀ ਹੈਗੀ ਦੇਖੋ।
ਹਾਂਜੀ।
ਜਦੋਂ ਆਪਾਂ ਨੂੰ ਇਹ ਸਮੱਸਿਆ ਹੁੰਦੀ ਹੈ ਤਾਂ ਆਪਾਂ ਨੂੰ ਭੁੱਖ ਵੀ ਬਹੁਤ ਘੱਟ ਲੱਗਦੀ ਹੈ ਦੇਖੋ
ਹਾਂਜੀ।
ਜਿਹਦੇ ਨਾਲ ਕਿ ਆਪਣੇ ਸਰੀਰ ਦੇ ਵਿੱਚ ਵੀ ਹਨਾ ਤਬਦੀਲੀ ਆਉਂਦੀ ਹੈਗੀ
ਹਾਂਜੀ।
ਜਦੋਂ ਆਪਾਂ ਮੈਂਟਲੀ ਤੌਰ ਤੇ ਸਹੀ ਨਹੀਂ ਹੁੰਦੇ ਨਾ, ਤਾਂ ਆਪਣਾ ਵੇਟ ਲੋਸ ਐ ਜਿਹੜਾ ਉਹ ਵੀ ਹੋਣਾ ਸ਼ੁਰੂ ਹੋ ਜਾਂਦਾ ਦੇਖੋ।
ਹਾਂਜੀ।
ਪਰ ਕਈ ਵਾਰ ਇਹ ਹੁੰਦਾ ਕਿ ਲੋਕ ਇੰਨੇ ਚਿੜਚਿੜੇ ਹੋ ਜਾਂਦੇ ਨੇ, ਕਿ ਉਹ ਆਪਦੇ ਆਪ ਓਨੂੰ ਦੋਸ਼ੀ ਮੰਨਣ ਲੱਗ ਜਾਂਦੇ ਨੇ ਜਿਵੇਂ
ਹਾਂਜੀ।
ਵੀ ਜੇੜਾ ਵੀ ਕੰਮ ਗ਼ਲਤ ਕਰਦਾ, ਮੈਂ ਈ ਕਾਰਦਾ ਹ ਜਾਂ ਮੈਨੂੰ ਕੋਈ ਗ਼ਲਤ ਕੈ ਰੇਆ, ਓ ਮੈਨੂੰ ਕਯੋਂ ਕੈ ਰੇਆ ਏਗਾ
ਹਾਂਜੀ।
ਜੇੜਾ ਲੋਕ ਨੇ ਗੇ ਅਪਣਾ ਕਾੱਮ ਐ, ਓ ਚੰਗੀ ਤਰਾਂ ਨੀ ਕਰਦੇ ਹੈਗੇ ਦੇਖੋ ਉਨਾਂ ਨੂੰ ਹੁੰਦੈ ਵੀ ਅਸੀਂ ਇਹ ਕੰਮ ਕਯੋਂ ਕਰੀਏ ਓਨਾਂ ਨੂੰ ਵਦਿਆ ਨੀ ਲੱਗਦਾ ਹੈਗਾ।
ਹਾਂਜੀ।
ਕਈ ਵਾਰ ਲੋਕ ਐਵੇਂ ਵੀ ਹੁੰਦੇ ਨੇ ਗੇ ਦੇਖੋ, ਓਨਾਂ ਦੇ ਮਨ ਦੇ ਵਿੱਚ ਕੀ ਐ, ਸੁਸਾਈਡ ਕਰਨ ਦੇ ਖਿਆਲ ਵੀ ਆਓਂਦੇ ਨੇ ਗੇਂ ਦੇਖੋ
ਹਾਂਜੀ।
ਕਯੋਂਕਿ ਓ, ਜਦੋਂ ਬਹੋਤ ਜ਼ਿਆਦਾ ਡਿਪਰੈਸ਼ਨ ਐ ਜੇੜਾ ਹਾਈ ਲੈਵਲ ਤੇ ਹੋ ਜਾਂਦੈ ਤਾਂ ਓਨੂੰ ਐ ਹੁੰਦਾ ਵੀ ਮਰ ਜੋ।
ਹਾਂਜੀ, ਹਾਂਜੀ ਬਿਲਕੁੱਲ ਜੀ।
ਹੁਨ ਸਾਡੇ ਇੱਥੇ ਇੱਕ ਪਿੱਛੇ ਜੇ ਘਟਣਾ ਹੋਈ ਐ, ਕੈਨਦੇ ਵੀ ਓ ਮੁੰਡੇ ਨੂੰ ਡਿਪਰੈਸ਼ ਸ਼ਨ ਸੀਗਾ। ਤੇ ਈਵਨ ਦੋ ਓਨੇ ਨਾ ਅਪਣੇ ਕਿਸੇ ਪਰਿਵਾਰ ਦੇ ਮੈਂਬਰ ਨੂੰ ਦੱਸ ਦੱਸਿਆ ਜਾਂ, ਅਪਣੀ ਘਾੱਰ ਵਾਲੀ ਜਾਂ, ਅਪਣੇ ਬੱਚੇਆਂ ਨੂੰ, ਕਿਸੇ ਨੂੰ ਨੀ ਦੱਸੇਆ ਹੈਗਾ ਇਸ ਬਾਰੇ
ਹਾਂਜੀ।
ਓਨੇ ਕੀ ਕੀਤਾ ਕੀ ਓਦੇ ਮਤਬਲ ਸੌਰਾ ਸਾਬ ਦੀ ਡੈਥ ਹੋ ਗੀ
ਹਾਂਜੀ।
ਡੈਥ ਤੋਂ ਆਏ, ਘੱਰੇ ਰੋਟੀ ਖਾਦੀ ਸਾਰਾ ਕੁਛ ਕੀਤਾ ਦੇਖੋ ਹਣਾ
ਹਾਂਜੀ।
ਤੇ, ਓਨੇ ਨਾ ਰਾਤ ਨੂੰ ਸਪਰੇ ਪੀ ਲੀ
ਅੱਛਾ ਜੀ।
ਬਾਦ ਦੇ ਵਿੱਚ ਪਤਾ ਲੱਗੇਆ, ਕਿ ਇਨੂੰ ਥੋੜੀ-ਥੋੜੀ ਜਿਹੜੀ ਟੈਂਸ਼ਨ ਸ਼ਨ ਸੀ, ਓ ਬੋਹਤ ਹੁੰਦੀ ਸੀ ਗੀ
ਹਾਂਜੀ।
ਜਿਦੇ ਕਰਕੇ ਵੀ ਦੇਖੋ ਬੰਦਾ ਅਪਣੀ ਜ਼ਿਦੰਗੀ ਤੋਂ ਚਲਾ ਜਾਂਦੈ, ਹਣਾ
ਹਾਂਜੀ, ਬਿਲਕੁਲ ਮੈਮ।
ਕਯੋਂਕਿ ਡਿਪਰੈਸ਼ਨ ਈ ਕਯੋਂ ਹੁੰਦਾ ਹੈਗਾ, ਇਦੇ ਪਿ ਵਿੱਚੇ-ਵਿੱਚੇ, ਜਿਵੇਂ ਅਪਾਂ ਕੈਨੇ ਆ ਵਈ ਕਈ ਕਾਰਨ ਹੁੰਦੇ ਨੈਂ ਗੇ
ਹਾਂਜੀ।
ਜਿੰਨਾਂ ਦੇ ਅਪਣੇ ਦਿਮਾਕ ਦੇ ਵਿੱਚ ਜੇੜੇ ਇੱਕ, ਹੁੰਦੇ ਨੇੰਗੇ ਸੈਰੋ ਡੋਨਿਨ, ਡੋਪਾਮਾਈਨ ਹਣਾ
ਹਾਂਜੀ।
ਇਹ ਜੇੜੇ ਅਪਣੇ ਹੁੰਦੇ ਨੇ, ਏ ਡਿਪ੍ਰੈਸ਼ਨ ਦਾ ਕਾਰਨ ਬਣਦੇ ਨੇ।
ਹਾਂਜੀ, ਬਿਲਕੁਲ ਜੀ।
ਕਯੋਂਕਿ ਇਨਾਂ ਦੇ ਵਿੱਚ ਬੈਲੇੈਂਸ ਐ ਜੜਾ ਓ ਨਈ ਰੈਂਦਾ ਹੈਗਾ।
ਹਾਂਜੀ।
ਕਈ ਵਾਰੀ ਕੀ ਹੁੰਦਾ ਹੈ, ਜਨੈਟਿਕਸ ਵੀ ਹੋ ਸਕਦੈ।
ਬਿਲਕੁਲ ਜੀ।
ਜਿਮੇ ਕਿ ਅਪਣੇ ਮਾਤਾ-ਪਿਤਾ ਨੂੰ ਹੁੰਦੈ, ਫੇਰ ਓਦੋਂ ਬੱਚੇਆਂ ਨੂੰ ਵੀ ਹੋ ਜਾਂਦੈ।
ਹਾਂਜੀ।
ਜਿਦੇ ਨਾਲ ਕਿ ਖਾਤ ਐ ਜੜਾ ਬਾਦ ਓ ਜਾਂਦਾ ਹੁੰਦਾ ਹੈਗਾ ਦੇਖ
ਬਿਲਕੁਲ ਜੀ।
ਏਦੇ ਨਾਲ ਕਈ ਵਾਰ ਕੈਂਦੇ ਵੀ ਅਪਾਂ ਨੂੰ ਬਿਮਾਰੀਆਂ ਨੇ ਜੇੜੀਆਂ ਹੋਰ ਬੋਤ ਸਾਰੀਆਂ ਓਨਾਂ ਦਾ ਸਾਮਣਾ ਵੀ ਕਰਨਾ ਪੈਂਦਾ ਐਗਾ।
ਹਾਂਜੀ ਬਿਲਕੁਲ ਜੀ।
ਕੈਂਸਰ, ਦਿਲ ਦੀ ਬਿਮਾਰੀ।
ਹਾਂਜੀ।
ਕਈ ਵਾਰ ਆਪਣੇ ਸਰੀਰ ਦੇ ਹੱਡਾਂ ਪੈਰਾਂ ਚ ਦੇਖੋ। ਦਰਦ ਵੀ ਰਹਿੰਦਾ ਹੈਗਾ।
ਬਿਲਕੁਲ ਜੀ ਬਿਲਕੁਲ।
ਹੂੰ, ਜ਼ਿੰਦਗੀ ਦੇ ਜਿਵੇਂ ਕਈ ਵਾਰ। ਆਪਾਂ ਕਹਿ ਸਕਦੇ ਹਾਂ ਕੀ, ਵੀ ਬਹੁਤ ਲੋਕ ਨੇਗੇ ਜਿਹੜੇ ਇਹ ਸ ਸੋਚ ਲੈ ਕੇ ਚੱਲਦੇ ਨੇ ਕਿ, ਆਪਾਂ ਨਹੀਂ ਡਿਪਰੈਸ਼ਨ ਨੂੰ ਹਰਾਈ ਏ।
ਹਾਂਜੀ।
ਪਰ ਕਈ ਲੋਕ ਹੁੰਦੇ ਨੇ, ਕਿ ਉਹ ਡਿਪਰੈਸ਼ਨ ਦੇ ਵਿੱਚ ਫਸ ਹੀ ਜਾਂਦੇ ਨੇਗੇ।
ਹਾਂਜੀ ਬਿਲਕੁਲ।
ਜਿਹਦੇ ਕਰਕੇ ਉਹ ਸੁਸਾਈਡ ਵਗੈਰਾ ਕਰ ਲੈਂਦੇ ਨੇ ਹਨਾ।
ਹਾਂਜੀ।
ਇਹਦੇ ਪਿੱਛੇ ਵੀ ਪਰ ਕਈ ਹੁੰਦੇ ਨੇ, ਜਿਵੇਂ ਕਿ ਕਿਸੇ ਦਾ ਤਲਾਕ ਹੋ ਗਿਆ ਹਨਾ। ਜਾਂ ਨੌਕਰੀ ਨੀ ਮਿਲਦੀ ਉਹਨਾਂ ਨੂੰ ਜਾਂ ਉਹਨਾਂ ਦੇ ਕਈ ਵਾਰ ਗਰੀਬੀ ਹੁੰਦੀ ਹੈਗੀ। ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਇਹ ਡਿਪ੍ਰੈਸ਼ਨ ਦਾ ਕਾਰਨ ਹੀ ਹੁੰਦੀਆਂ ਨੇ।
ਹਾਂਜੀ।
ਵੀ ਤੁਸੀਂ ਲਾ ਲੋ। ਅੱਜ ਕੱਲ ਤਾਂ ਸਾਇੰਸ ਨੇ ਇੰਨੀ ਤਰੱਕੀ ਕੀਤੀ। ਤੀ ਐ। ਤੇ ਡਿਪ੍ਰੈਸ਼ਨ ਦੇ ਮਤਲਬ ਕਿ, ਲੋਕਾਂ ਨੂੰ ਕਰਨ ਦੇ ਲਈ ਬਹੁਤ ਸਾਰੀਆਂ ਥਰੈਪੀਆਂ ਨੇ ਜਿਹੜੀਆਂ। ਉਹ ਵੀ ਨੇਗੀਆਂ। ਜਿਵੇਂ ਇੱਕ ਆਪਾਂ ਕਹਿੰਦੇ ਹੁੰਦੇ। ਕਿ ਟਾਕ ਥੈਰੇਪੀ
ਹਾਂਜੀ।
ਇਹਦੇ ਬਾਰੇ ਵੀ ਲੋਕਾਂ ਦੀ ਜਿਹੜੀ ਸੋਚ ਬਦਲਣ ਵਾਸਤੇ ਕੀਤੀ ਜਾਂਦੀ ਹੈਗੀ।
ਬਿਲਕੁਲ ਜੀ।
ਤੇ ਇੱਥੇ ਇੱਕ ਨਾ ਸਾਡੇ ਤੋਂ ਥੋੜਾ ਦੂਰ ਇੱਕ ਡਾਕਟਰ ਨੇਗੇ। ਉਹ ਸਿਰਫ ਇਸ ਦੇ ਨੇ ਡਿਪਰੈਸ਼ਨ ਦੇ।
ਹਾਂਜੀ।
ਬਹੁਤ ਵਧੀਆ ਨੇ, ਤੇ ਉਹਨਾਂ ਨਾ ਲੋਕ ਲੋਕਾਂ ਦੀ ਗੱਲ ਸੁਣਦੇ ਨੇ, ਸਮਝਦੇ ਨੇ
ਅੱਛਾ ਜੀ।
ਉਹਦੇ ਹਿਸਾਬ ਨਾਲ ਉਹ ਦਵਾਈ ਦਿੰਦੇ ਨੇ।
ਅੱਛਾ ਜੀ।
ਕੁਛ ਲੋਕ ਨੇ ਜਿਹੜੇ ਨਾ। ਵੀ ਥੋੜੇ ਟਾਈਮ ਦੇ ਵਿੱਚ ਹੀ। ਆਪਣੇ ਆਪ ਨੂੰ ਕਵਰ ਕਰ ਲੈਂਦੇ ਨੇ।
ਹਾਂਜੀ।
ਕਿਉਂਕਿ ਉਹਨਾ ਨੂੰ ਥੋੜ੍ਹੀ ਸੋਝੀ ਹੁੰਦੀ ਹੈ ਦੇਖੋ ਹਨਾ। ਜਿਹਦੇ ਨਾਲ ਕਿ ਉਹ ਕੀ ਹੈਗਾ ਵੀ, ਜਲਦੀ ਤੋਂ ਜਲਦੀ ਇਸ ਚੋਂ ਨਿਕਲ ਆਉਂਦੇ ਨੇਗੇ ਬਾਹਰ।
ਹਾਂਜੀ।
ਬਹੁਤ ਸਾਰੀਆਂ ਦਵਾਈਆਂ ਵੀ ਦਿੰਦੇ ਨੇ ਦੇਖੋ। ਡਾਕਟਰ ਵੀ ਰਾਤ ਨੂੰ ਨੀਂਦ ਆਵੇ।
ਹਾਂਜੀ।
ਇਹ ਹੈ ਬੀ ਆਪਾਂ ਨੂੰ ਆਪਣੇ ਆਪ ਵੀ ਇਹਦੇ ਵਿੱਚ ਥੋੜਾ ਬਹੁਤਾ ਹਨਾ। ਜਦੋਂ ਆਪਾਂ ਜਾਗਰੂਕ ਹੁਨੇ ਆ ਸੁਧਾਰ ਕਰਨਾ ਪੈਂਦਾ ਹੈਗਾ।
ਹਾਂਜੀ ਬਿਲਕੁਲ ਜੀ।
ਜਿਵੇਂ ਆਪਾਂ ਨੂੰ ਰੋਜਾਨਾ। ਮਤਲਬ ਕਿ ਆਪਾਂ ਕਹਿੰਦੇ ਹਾਂ ਵੀ। ਐਕਸਰਸਾਈਜ਼ ਕਰਨੀ ਚਾਹੀਦੀ ਹੈ ਜਾਂ ਸ਼ੈਰ ਕਰਨੀ ਚਾਹੀਦੀ ਦੇਖੋ। ਜਿਹੜੀ ਸਵੇਰ ਦੀ ਸੈਰ ਹੁੰਦੀ ਹੈ ਆਪਣੇ ਮਾਇੰਡ ਤੇ ਕਿੰਨਾ ਜ਼ਿਆਦਾ ਇਫੈਕਟ। ਪਾਉਂਦੀ ਹੈਗੀ ਜਿਹਦੇ ਨਾਲ ਆਪਾਂ ਨੂੰ। ਤਾਜ਼ਗੀ ਮਹਿਸੂਸ ਹੁੰਦੀ ਹੈ ਆਪਾਂ ਨੂੰ ਆਪਣਾ ਆਲਾ ਦੁਆਲਾ ਜਿਹੜਾ ਉਹ ਵੀ ਵਧੀਆ ਲੱਗਦਾ।
ਹਾਂਜੀ
ਸਭ ਤੋਂ ਵੱਡੀ ਗੱਲ ਤਾਂ ਜਿਹੜੀ ਇੱਕ ਨੀਂਦ ਹੈ।
ਹਾਂਜੀ
ਜਦੋਂ ਆਪਾਂ ਪੂਰੀ ਨੀਂਦ ਲੈਦੇ ਆਗੇ ਤਾਂ ਆਪਣੀ ਜਿਹੜੀ ਟੈਨਸ਼ਨ ਉਹ ਖਤਮ। ਖ਼ਤਮ ਵੀ ਹੋ ਸਕਦੀਆਂ ਨੇ ਦੇਖੋ।
ਬਿਲਕੁਲ ਜੀ।
ਕਿਉਂਕਿ ਨੀਂਦ ਇੱਕ ਐਵੇਂ ਦੀ ਚੀਜ਼ ਹੈਗੀ ਜਦੋਂ ਆਪਾਂ ਨੀਂਦ ਨਹੀਂ ਲੈ ਰਹੇ ਨਾ। ਤਾਂ ਆਪਣੇ ਚ ਚਿੜਚਿੜਾਪਣ ਬਹੁਤ ਆਉਂਦਾ।
ਬਿਲਕੁਲ ਜੀ।
ਇਹ ਮੇਰੇ ਨਾਲ ਬਹੁਤ ਹੁੰਦਾ ਹੈਗਾ ਕਿਉਂਕਿ। ਮੈਂਨੂੰ ਜਦੋਂ ਨਾ ਨੀਂਦ ਪੂਰੀ ਨਹੀਂ ਹੁੰਦੀ।
ਅੱਛਾ ਜੀ।
ਤਾਂ ਮੇਰੇ ਸਿਰ ਦੇ ਵਿੱਚ ਦਰਦ ਹੁੰਦਾ ਹੈ।
ਹਾਂਜੀ।
ਤੇ ਮੈਨੂੰ ਬਹੁਤ ਜ਼ਿਆਦਾ ਘਬਰਾਹਟ ਹੁੰਦੀ ਹੈਗੀ ਮੈਨੂੰ ਇਹ ਹੁੰਦਾ ਵੀ ਕੀ ਹੈ ਇਹ ਯਾਰ।
ਹਾਂਜੀ। ਨੀਂਦ ਤਾਂ ਆਉਣੀ ਬਹੁਤ ਜ਼ਰੂਰੀ ਹੈ ਜੀ।
ਹਾਂਜੀ ਹਾਂ, ਆਪਾਂ ਇਹ ਕਹਿਿੰਣੇ ਹ ਵੀ ਘੱਟੋ ਘੱਟ ਆਪਾਂ ਨੂੰ ਅੱਠ ਘੰਟੇ ਜਿਹੜੀ ਨੀਂਦ ਹੈ। ਉਹ ਲੈਣੀ ਚਾਹੀਦੀ ਹੈ।
ਬਿਲਕੁਲ ਜੀ।
ਜਿਹਦੇ ਨਾਲ ਹੈ ਆਪਾਂ ਬਿਮਾਰੀਆਂ ਤੋਂ ਮੁਕਤ ਰਹਿ ਸਕਦੇ ਹਾਂ ਗੇ।
ਹਾਂਜੀ
ਤੇ ਇਹਦੇ ਨਾਲ ਕੀ ਹੈ ਕਈ ਲੋਕ ਨੇਗੇ। ਵੀ ਜਿਹੜੇ ਆਪਣੇ ਆਪ ਨੂੰ ਨਸ਼ਿਆਂ ਤੋਂ ਦੂਰ ਰਹਿਣਾ ਚਾਹੁੰਦੇ ਨੇ ਹੈਗੇ ਦੇਖ ਹੈ ਨਾ।
ਹਾਂਜੀ।
ਉਹ ਵੀ ਇਹ ਡਿਪਰੈਸ਼ਨ ਦੇ ਵਿੱਚ ਆ ਜਾਂਦੇ ਨੇਗੇ ਕਿਉ ਛੱਡ ਨੀ ਸਕਦੇ ਹੈਗੇ ਉਹ।
ਬਿਲਕੁਲ ਜੀ।
ਵੀ ਆਪਾਂ ਇਹਨਾਂ ਨੂੰ ਕਿਵੇਂ ਛੱਡੀਏ।
ਹਾਂਜੀ।
ਪਰ ਅੱਜ ਕੱਲ੍ਹ ਤਾਂ ਜਿਹੜੇ ਡਾਕਟਰ ਨੇ ਬਹੁਤ। ਜ਼ਿਆਦਾ ਵਧੀਆ ਨੇ ਗੇ ਆਪਾਂ ਨੂੰ ਮੈਂਟਲੀ ਤੌਰ ਤੇ ਸਟਰੋਂਗ ਬਣਾ ਰਹੇ ਨੇ ਗੇ।
ਹਾਂਜੀ, ਬਿਲਕੁਲ ਜੀ।
ਬਾਕੀ ਉਹ ਦਵਾਈਆਂ ਵੀ ਦਿੰਨੇ ਜਿਨ੍ਹਾਂ ਨਾਲ ਆਪਣੀ ਨੀਂਦ ਪੂਰੀ ਹੋ ਸਕੇ।
ਹਾਂਜੀ, ਬਿਲਕੁਲ ਜੀ।
ਕਿਉਂਕਿ ਅੱਜ ਕੱਲ੍ਹ ਦਾ ਹਰ ਇੱਕ ਇਨਸਾਨ ਹੈ ਜਿਹੜਾ ਇਹ ਸਮੱਸਿਆ ਨਾਲ ਜੂਝ ਰਿਹਾ ਹੈਗਾ।
ਹਾਂਜੀ, ਬਿਲਕੁਲ ਜੀ।
ਹਾਂਜੀ, ਤਾਂ ਸੋ ਆਪਾਂ ਇਹੀ ਕਹਿਣੇ ਹਾਂ ਕਿ ਆਪਾ। ਆਪਾਂ ਨੂੰ ਆਪਣੇ ਆਪ ਦਾ ਧਿਆਨ ਰੱਖਣਾ ਚਾਹੀਦਾ ਹੈਗਾ।
ਬਿਲਕੁਲ ਜੀ, ਜ਼ਰੂਰ ਹੈ ਜੀ।
ਕਿ ਆਪਾਂ ਬਿਮਾਰੀਆਂ ਤੋਂ ਬਚ ਸਕੀਏ।
ਹਾਂਜੀ, ਬਿਲਕੁਲ ਜੀ।
ਹਾਂਜੀ, ਠੀਕ ਹੈ, ਮੈਮ ਧੰਨਵਾਦ ਜੀ, ਓਕੇ।